ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ ਨੇ?
ਬਸ ਵਧੀਆ, ਸਭ ਵਧੀਆ ਬਾਬ ਜੀ ਦੀ ਮੇਹਰ ਐ, ਤੁਸੀਂ ਸੁਣਾਓ ਘਰ ਸਭ ਵਧੀਆ।
ਹਾਂਜੀ, ਸਭ ਵਧੀਆ ਚੜਦੀ-ਚੜਦੀ ਕਲਾ ਐ।
ਅੱਛਾ, ਅੱਛਾ ਚੜਦੀ ਕਲਾ ਈ ਚਾਹੀਦੀ ਅ। ਮੈਂ ਕਿਹਾ ਚੜ੍ਹਦੀ ਕਲਾ ਈ ਚਾਹੀਦੀ ਐ, ਸਭ ਦੇ ਘਰ ਚੜ੍ਹਦੀ ਕਲਾ ਈ ਰਵੇ।
ਹਾਂਜੀ, ਹੋਰ ਸੁਣਾਓ ਕੀ ਕਰਦੇ ਪੇ ਔ?
ਕੁਛ ਨੀ ਬਸ ਬੈਠੇ ਦੇ ਸੀ ਰੋਟੀ ਵਗੈਰਾ ਬਣਾਣ ਦੇ ਨਾ ਰੋਟੀ ਨੀ ਹੋਈ ਹਜੇ।
ਕਿਓਂ ਦੂਪਹਿਰ ਦੇ ਨਾਸ਼, ਦੁਪਹਿਰ ਦੀ ਰੋਟੀ ਨੀ ਹੋਈ ਅਜੇ?
ਨਈ ਆਜ ਸਵੇਰੇ ਪਤਾ ਕਿ ਹੋਇਆ ਮੈਂ ਰੋਟੀ ਬਣਾਦੀ ਪਈ ਸੀ। ਤੇ ਸਾਡਾ ਨਾ ਸਿਲੰਡਰ ਖਤਮ ਹੋ ਗਿਆ, ਤੇ ਸਾਡੀ ਹਜੇ ਅਡਵਾਂਸ ਪੇ ਦਾ ਨੀ ਸੀ ਸੀ ਤੇ ਮੇਰੇ ਮਤਲਬ, ਅਹ ਤਾਈ ਜੀ ਲੈ ਗਈ ਸੀ। ਤੇ ਹੁਣ ਕੀ ਕਹਿੰਦੇ ਆ ਹੁਣ ਅੰਦਰ ਘਰ ਸਿਲੰਡਰ ਨੀ ਹੈਗਾ, ਤੇ ਹੁਣ ਦੁਪਹਿਰ ਦੀ ਰੋਟੀ ਬਣਾਂਣੀ ਐ ਓਸ਼ ਸੋਚ ਰੀ ਆ, ਲਾਈਟ ਫਿਲਹਾਲ ਬੰਦ ਐ ਨੀ ਤੇ ਮੈਂ ਤੇ ਸਿਲ ਇੰਡਕਸ਼ਨ ਤੇ ਬਣਾ ਲੈਂਦੀ ਆ। ਬਟ ਲਾਈਟ ਈ ਬੰਦ ਹੋਈ ਦੀ ਐ ਤੇ ਬੈਠੀ ਦੀ ਆ ਫਿਰ ਮੈਂ ਕਿਹਾ ਚੱਲੋ ਫੋਨ ਹੀ ਲਾਈਏ ਫੇਰ ਉਦੋਂ ਤੱਕ।
ਉਹ ਨਾਂ ਹਾਂਜੀ ਸਿਲੰਡਰ ਈ ਬੜੇ ਮਹਿੰਗੇ ਸਾਨੂੰ ਵੀ ਸਾਡਾ ਕੋਈ ਹਫ਼ਤੇ ਪਹਿਲੇ ਸਿਲੰਡਰ ਖ ਖਤਮ ਹੋ ਗਿਆ ਸੀ ਮਿਲਿਆ, ਮਿਲਿਆ ਈ ਨੀ ਕਿੱਥੋਂ। ਮਤਲਬ ਇੰਨਾ ਬੁੱਕ ਵੀ ਕਰਵਾਇਆ ਤੇ ਬੁਕਿੰਗ 'ਚ ਵੀ ਲੇਟ ਇੰਨਾਂ ਉਪਲੱਧੀ ਸੋਚਿਆ ਕਿ ਥੋੜਾ ਬਲੈਕ। ਬਲੈਕ 'ਚ ਵੀ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਦੋ ਦੋ ਤਿੰਨ ਤਿੰਨ ਹਜ਼ਾਰ ਦੇ ਸਿਲੰਡਰ ਮਿਲਦੇ ਪਏ ਬਲੈਕ।
ਹਾਂਜੀ-ਹਾਂਜੀ ਮੈਂ ਵੀ ਹੁਣੇ ਗਈ ਸੀ ਆਪਣੇ ਗੁਆਂਢੀਆਂ ਦੇ ਘਰ। ਮੈਂ ਕਿਹਾ ਉਹਨਾਂ ਦੇ ਨਾ ਕੰਮ ਐ ਨਾ ਥੋੜਾ ਸਿਲੰਡਰਾਂ ਦਾ। ਤੇ ਮੈਂ ਕਿਹਾ ਚਲੋ ਪੁੱਛਦੀ ਆ ਅੰਕਲ ਜੀ ਕੋਈ ਸਿਲੰਡਰ ਸਿਲੰਡਰ ਹੈ ਤੇ। ਲੇਕਿਨ ਉਨ੍ਹਾਂ ਨੇ ਵੀ ਨੀ ਦਿੱਤਾ ਕਹਿੰਦੇ ਸਾਡੇ ਦੁਕਾਨ ਤੇ ਐ ਘਰ। ਹੈ ਈ ਨੀ, ਤੇ ਹੁਣ ਇਹ ਮੁਸ਼ਕਿਲ ਪੈ ਗਈ ਹੁਣ ਬੱਚਿਆਂ ਨੂੰ। ਭੁੱਖ ਲੱਗੀ ਦੀ ਐ ਤੇ ਉਹ ਲਾਈਟ ਈ ਗਈ ਸਮਝ ਨੀ ਆਰਿਆ ਕਿੱਥੇ ਰੋਟੀ ਪਕਾਵਾਂ।
ਤੇ ਭੈਣ ਜੀ ਜਿਹੜੀ ਸਿਲੰਡਰ ਦੀ ਮਹਿੰਗਾਈ ਐ ਤੇ ਇੱਕੋ ਰੀਜ਼ਨ ਆ ਜਿਹੜਾ ਸਾਡੇ ਵਾਰ ਹੋਈ ਲੜਾਈ ਹੁੰਦੀ। ਇਹਦੇ ਵਜ੍ਹਾ ਨਾਲ ਟੈਫਾਈਜ਼ ਇੰਨਾ ਜ਼ਿਆਦਾ ਹੋ ਗਿਆ ਸਿਲੰਡਰ ਤੇ ਆ ਗਏ ਨੇ।
ਸੁਣਿਆ ਸੀ ਕਿ ਹੁਣ ਥੋੜੀ ਠੀਕ ਹੋ ਗਈ ਆ।
ਹਾਂਜੀ ਹੁਣ ਤੇ ਰੁਕ ਗਈ ਦੀ ਏ। ਲੇਕਨ ਤਾਂ ਵੀ, ਲੇਕਿਨ ਪ੍ਰਾਈਜ਼ ਤੇ ਹਜੇ ਵੀ ਜੋ ਰੇਟ ਐ ਹਜੇ ਵੀ। ਤੇ ਮਹਿੰਗੇ ਈ ਆ ਨਾ ਸਿਲੰਡਰਾਂ ਤੇ, ਹਜੇ ਮਾਰਕੀਟ ਚ ਨੀ ਉਹਦੀ ਮਤਲਬ ਡਿਮਾਂਡ ਅਜੇ ਆਈ ਫੁਲਫਿਲ ਨੀ ਕਰਦੇ ਪਏ ਉਹ।
ਹੂੰ ਤੁਹਾਡੇ ਘਰ ਹੈਗਾ ਸਿਲੰਡਰ ਅਗਰ ਪਰ ਮੈਂ ਤੁਹਾਡੇ ਘਰੋਂ ਵੀ ਕਿਸ ਤਰਾ ਲਿਆਵਾਂ ਹੁਣ।
ਹਾਂਜੀ ਉਹ ਤੇ ਹੈ ਸਾਡਾ ਆਪੇ ਲੱਗਆ ਦਾ। ਅੱਜ ਕੱਲ ਮੈਂਗਾਈ ਵੀ ਭੈਣ ਜੀ ਇੰਨੀ ਹੋ ਗਈ ਐ ਮਤਲਬ ਕੀ ਕਰੀਏ ਕੋਈ। ਕੀ ਖਾਏ ਤੇ ਕੋਈ ਕੀ ਬਚਾਏ।
ਬਿਲਕੁਲ- ਬਿਲਕੁਲ ਬੜਾ ਈ ਮੁਸ਼ਕਿਲ ਏ ਅਜ ਕਲ ਤੇ। ਬਚਾਨਾ ਤੇ ਹੁਨ ਬਈ ਭੁੱਲ ਜਾਓ ਅੱਜ ਕੱਲ ਦੀ ਜਿ ਕਮਾਈਆਂ। ਬਸ ਆਈ ਚਲਾਈ ਐ। ਵਾਹਿਗੁਰੂ ਆਈ ਚਲਾਈ ਜੋਗਾ ਰੱਖ ਲੇ ਓਈ ਕਾਫ਼ੀ ਐ ਅੱਜ ਕੱਲ ਤੇ।
ਤੁਸੀ ਏ ਬੱਚੇ ਦੀ ਫੀਸ ਸੁਨੋਗੇ ਤੇ ਬਚੇਆ ਦੀ ਫੀਸ ਈ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪੇ ਕਿਸਰਾਂ ਕੱਢੇਗਾ ਕੋਈ ਫੀਸਾਂ ਐਨਾਂ ਦੀ ਫੇਰ ਉਸ ਤੋਂ ਬਾਦ ਏਨਾਂ ਦੀ ਟਿਊਸ਼ਨਾਂ ਦੀ ਫੀਸ ਐ। ਟਿਊਸ਼ਨ ਦੀ ਫੀਸ ਐ। ਫੇਰ ਅਕੈਡਮਿਕ ਸਟੇਡੀਅਮ ਦੀ ਫੀਸ ਹੁੰਦੀ ਏ ਏਨਾਂ ਦੀ ਤੇ ਇਨਾਂ ਕਿੱਥੋਂ ਮੈਨੇਜ ਕਰੇਗਾ ਕੋਈ।
ਹੂੰ, ਨਾਲੇ ਫੇਰ ਅੱਜ ਕੱਲ ਦੇ ਮਾਂ ਪੇਓ ਸੋਚਦੇ ਐ ਕਿ ਸਾਡਾ ਬੱਚਾ ਹਰ ਚੀਜਾਂ ਚ ਅੱਗੇ ਹੋਏ। ਅਗਲੇ ਅਪਣੇ ਬੱਚੇਆਂ ਨੂੰ ਵਧੀਆ ਸਕੂਲ ਫੇਰ ਓ ਕੈਂਦੇ ਕਿ ਸਕੂਲ ਦੇ ਨਾਲ ਵੀ ਅਸੀ ਟਿਊਸ਼ਨ ਵੀ ਲਗਾਨੀ ਐ। ਜਿੱਥੋਂ ਬੱਚੇ ਨੂੰ ਜਾਦਾ ਨੌਲੇਜ ਹੋ ਜੇ। ਟਿਊਸ਼ਨਾਂ ਵੀ ਲਾਂਦੇ ਐ। ਫੇਰ ਅਗਲੇ ਚਾਂਦੇ ਕਿ ਸਾਡਾ ਬੱਚਾ ਪੜ੍ਹਾਈ ਦੇ ਨਾਲ ਨਾਲ ਖੇਲ ਕੁਦਨ ਚ ਵੀ ਅੱਗੇ ਵੱਧੇ। ਤੇ ਤਾਂ ਈ ਤੇ ਓਨਾਂ ਨੇ ਸਟੇਡੀਅਮ ਵਗੈਰਾ ਬੱਚੇਆਂ ਨੂੰ ਅੱਜ ਕੱਲ ਪਾਏ ਦੇ ਕਿ ਚਲੋ ਥੋੜਾ ਖੇਡਾਂ ਖੂਡਾਂ ਚ ਲੱਗੇ ਰੈਣ।
ਹਾਂਜੀ ਓ ਤੇ ਹੈ।
ਹਾਂਜੀ।
ਕਿੰਨੀ ਮੈਂਗਾਈ ਦੇਖ ਲਓ ਨਾ ਕਿੱਤੇ ਜਾ ਰੀ ਐ। ਸਬਜੀਆਂ ਮੈਂ ਕੱਲ ਸਬਜੀ ਲੈਣ ਗਆ। ਟਮਾਟਰ ਪਿਆਜ ਦੇ ਰੇਟ ਇੰਨੇ ਮੈਂਗੇ ਹੋਗੇ ਕੋਈ ਕੀ। ਸੱਠ ਰਪਏ ਕਿਲੋ ਪੇਆਜ ਤੇ ਅੱਸੀ ਰਪਏ ਕਿੱਲੋ ਟਮਾਟਰ ਹੋ ਗਏ ਨੇ।
ਅੱਛਾ, ਏਨੇ ਮੈਂਗੇ ਹੋ ਗਏ ਦੇ ਆ।
ਹਾਂਜੀ-ਹਾਂਜੀ ਤੁਸੀ ਜਾਂਦੇ ਨੀ ਸਬਜ਼ੀ ਲੈਨ।
ਨਾ- ਨਾ ਮੇਰੇ ਅ ਪਾਪਾ ਜੀ ਨੂੰ ਈ ਕੈ ਪਾ ਕਈਦਾ ਤੇ ਘਰ ਆ ਜਾਂਦੇ ਆ ਫੇਰ, ਤੇ ਮਤਲਬ ਮੰਮੀ ਜਾਦਾ
ਹਾਂਜੀ।
ਖੁਲਾ ਐ। ਓਨਾਂ ਨੇ ਜਿੰਨਾ ਮਰਜੀ ਮੈਂਗੀ ਹੋਨ। ਓਨਾ ਨੇ ਕੈਂਦੇ ਮੈਨੂੰ ਸਵਾਦ ਨੀ ਆਂਦਾ ਸਬਜੀ ਤੇ ਪੇਆਜ ਈ ਨਾ ਪਾਓ ਤੇ।
ਤੇ ਕਿ ਭੈਂਣ ਜੀ ਰੇਟ ਸੱਚੇ ਬੜੀ ਵਧ ਗਏ।
ਜਾ਼ਦਾ ਰੇਟ ਘਟ ਈ, ਘੱਟ ਈ ਵਰਤੀ ਦਾ ਫੇਰ। ਫੇਰ ਮੀਨ ਆ ਵਰ
ਹੂੰ, ਓ ਤੇ ਹੈ। ਤੁਸੀ ਨਿੰਬੂ ਤੇ ਨਿੰਬੂ ਦੇਖਲੋ, ਕਿੰਨੇ ਮੈਂਗੇ ਹੋ ਗਏ ਨੇ। ਨਿੰਬੂ ਵੀ ਬੜੇ ਮੈਂਗੇ ਹੋਗੇ ਐ, ਓਧਰੋਂ ਤੁਸੀ ਓ ਦੇਖ ਲਓ ਥੋਮ ਦੇਖ ਲਓ ਓਵੀ ਕਿੰਨਾ ਮੈਂਗਾ ਹੋ ਗੇਆ ਐ।
ਬੋ
ਤੁਸੀ ਦਾਲਾਂ ਦੇਖ ਲਓ। ਦਾਲਾਂ ਤੁਸੀਂ ਦੇਖ ਲੋ, ਮੂੰਗੀ ਦੀ ਦਾਲ ਦੇਖ ਲੋ, ਇੱਕ ਸੌ ਵੀ ਰਪਏ ਕਿੱਲੋ ਜਾ ਰੀ ਜੇ। ਚਨੇ ਦੀ ਦਾਲ ਇੱਕ ਸੌ ਦਸ ਰਪਏ ਕਿੱਲੋ, ਰਾਜਮਾਂ ਤੇ ਡੇਢ ਸੌ ਰਪਏ ਕਿੱਲੋ ਹੋ ਗੇਐ।
ਅੱਛਾ, ਅੱਛਾ ਇੰਨੇ ਮੈਂਗੇ। ਸਹੀ ਗੱਲ ਹੈ ਬੜੀ ਮਹਿੰਗਾਈ।
ਹਾਂਜੀ, ਤੁਸੀਂ ਇਹ ਤੇਲ ਹੀ ਦੇਖਲੋ ਸਰੋਂ ਦਾ ਕਿੱਥੇ ਪਹਿਲੇ ਪੰਜ ਸੌ ਰੁਪਏ ਦੀ, ਕੇਨੀ ਆਂਦੇ ਸੀ ਪੰਜ ਲੀ ਦੀ ਅੱਜ ਓਹੀ ਹੈ ਪੰਜ ਸੌ ਰੁਪਏ ਦੀ ਕੇਨੀ ਹਜ਼ਾਰ ਰੁਪਏ, ਬਾਰਾਂ ਸੌ ਰੁਪਏ ਦੀ ਹੋ ਗਈ ਹੈ।
ਕਿ, ਮੈਂ ਵੀ ਹੁਣ ਸੋਚ ਰਹੀ, ਆ ਇੰਡਕਸ਼ਨ ਵੀ ਕੀ, ਦੀ ਆ ਇੰਡਕਸ਼ਨ ਵੀ ਕੀ ਫੂਕੀ ਏ ਬਿਜਲੀ ਦੇ ਬਿੱਲ, ਹੁਨੇ ਇੰਡਕਸ਼ਨ ਲਾਣਾ ਮੀਟਰ ਬਾਹਰ ਘੁੰਮਣਾ ਮੇਰਾ। ਖਰਾਬ ਕਰੇ ਕੋ, ਹੁ, ਚਲੋ ਹੁਣ ਤੇ ਫੁੱਲ ਕੇ ਲਾਣ ਸਗੋਂ ਜ਼ਿਆਦਾ ਦੇਰ ਤੱਕ ਯੂਜ ਕਰਨਾ ਹੋਏ ਫਿਰ ਤੇ, ਔਖਾ। ਇੰਡਕਸ਼ਨ, ਏਨਾ-ਏਨਾ ਬਿੱਲ
ਤੁਸੀਂ ਸੋਨਾ ਦੇ, ਦੇਖ ਲਓ ਸੋਨਾ ਚਾਂਦੀ ਹਾਂ ਤੁਸੀਂ ਸੋਨਾ ਚਾਂਦੀ ਦੇਖ ਲਓ, ਉਹਦੇ ਵੀ ਪ੍ਰਾਈਜ ਕਿ ਕਿੱਥੇ ਜਾ ਰਹੇ ਨੇ, ਸੋਨਾ ਤੇ ਇੱਕ ਲੱਖ ਅੱਸੀ ਹਜ਼ਾਰ ਪੁੱਜ ਗਿਆ ਸੀ ਪਿੱਛੇ।
ਹਾਂਜੀ-ਹਾਂਜੀ। ਕਿੰਨੇ ਲੈਣਾ ਸੋਨਾ, ਮੋਦੀ ਨੇ ਕਿਹਾ ਇੱਕ ਸਾਲ ਸੋਨਾ ਨੀ ਲੈਣਾ। ਕਿਰਪਾ ਕਰਕੇ ਏਕ ਸਾਲ ਸੋਨਾ ਮਤ ਲੈਨਾ, ਮੋਦੀ ਦਾ ਪਾਇਆ ਸੀ ਉਹਨੇ ਪਿੱਛੇ।
ਲੇਕਿਨ ਭੈਣ ਜੀ ਦੇਖੋ ਨਾ ਜਿਹੜਾ ਵਿਆਹ ਵਾਲਾ ਘਰ ਆ ਉੱਥੇ ਤਾਂ ਸੋਨਾ ਚਾਹੀਦਾ ਹੀ ਹੈ ਨਾ।
ਨਹੀਂ ਬਸ ਹੁਣ ਮੋਦੀ ਤਕ ਇਹੀਓ ਗੱਲ ਪਹੁੰਚਾਨੀ ਚਾਹੀਦੀ ਹੈ, ਬਈ ਕਹਿੰਦੇ ਐ, ਸੋਨੇ ਤੂੰ ਮਨਾ ਕਰ ਦਿੱਤਾ ਇੱਕ ਸਾਲ ਖਰੀਦੋ ਨਾ, ਤੇ ਇਹ ਵੀ ਬੋਲੋ ਜਿੰਹਨਾਂ ਦੇ ਵਿਆਹ ਆ ਓਹ ਸੋਨਾ ਨਾ ਲੈਣਾ ਨਾ ਦੇਣਾ ਬੈਨ ਲੱਗਣਾ। ਉਹਨੂੰ ਜੁਰਮਾਨਾ ਹੋਏਗਾ ਤਾਂ ਆਂਦਾ ਮਜ਼ਾ।
ਹਮ
ਹਲਾ ਦਿੱਤਾ ਉਹਨੇ ਇੱਕ ਸਾਲ ਤੱਕ ਸੋਨਾ ਨਾ ਖਰੀਦੇ। ਤੇ ਜਿਨਾਂ ਦੇ ਵਿਆਹ ਸ ਦਾ ਹੈ ਤੇ ਉਹਨਾਂ ਨੂੰ ਪੁੱਛੋ ਹਾਂ।
ਉਹ ਤੇ ਹੈ ਬੰਦਾ ਚਾਂਦੀ ਵੀ ਦੇਖ ਲਓ ਚਾਂਦੀ ਸੋਨਾ ਤੇ ਛੱਡੋ ਚਾਂਦੀ ਵੀ ਦੇਖ ਲਓ ਚਾਂਦੀ ਨੂੰ ਵੀ ਅੱਗ ਲੱਗੀ ਆ।
ਹਾਂਜੀ-ਹਾਂਜੀ। ਇੱਕ ਟਾਈ, ਇੱਕ ਟਾਈਮ ਸੀ, ਚਾਂਦੀ ਨੂੰ ਕੋਈ ਪੁੱਛਦਾ ਨੀ ਸੀ, ਇੰਨੀ ਸਸਤੀ ਹੁੰਦੀ ਸੀ ਚਾਂਦੀ।
ਹਾਂਜੀ ਉਹ ਤੇ ਹੈ, ਈਵਨ ਕਿ ਸਾਡੀ ਮੰਮੀ ਜੀ ਸੁਣਾਦੇ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ, ਉਦੋਂ ਚਾਰ ਪਤਾ ਨੀ ਪੰਜ ਹਜ਼ਾਰ ਰੁਪਏ ਤੋਲਾ ਸੋਨਾ ਹੁੰਦਾ ਸੀ। ਕੋਈ ਨਾਈਨ ਉੱਨੀ ਸੌ ਨੜਿਨਵੇਂ ਦੀ ਗੱਲ ਹੋ ਰਹੀ ਹੈ। ਉੱਨੀ ਸੌ ਨੜਿਨਵੇਂ ਦੋ ਹਜ਼ਾਰ ਦੀ ਗੱਲ ਹੋ ਰਹੀ ਹੈ, ਉਸ ਟਾਈਮ ਤੇ ਜਿਹੜਾ ਸੋਨਾ ਹੁੰਦਾ ਸੀ, ਦਸ ਗ੍ਰਾਮ ਸੋਨੇ ਦਾ ਜੋ ਮੁੱਲ ਸੀ ਉਹ ਸੀ ਕੋਈ ਚਾਰ ਪੰਜ ਹਜ਼ਾਰ ਰੁਪਇਆ।
ਅੱਛਾ।
ਤੇ ਅੱਜ ਦੇਖ ਲੋ, ਕਿੱਥੇ ਜਾ ਰਿਹਾ।
ਕੁਛ ਨੀ ਅੱਜ ਇਹ ਜਿਹੜੇ ਟਾਈਮ ਆਏ ਦਾ ਨਾ ਹੁਣ ਤੇ, ਕੋਈ ਵੀ ਚੀਜ਼ ਨੂੰ ਹੱਥ ਨਹੀਂ ਲੱਗਦਾ, ਬੜਾ ਹੀ ਔਖਾ ਲੈਣਾ।
ਹੂ
ਲੋਕੀ ਅੱਜ
ਉਹ ਤੇ ਹੈ ਈ।
ਦੇਖੀ ਲੋਕਾਂ ਤੋਂ ਹੋ ਗਏ ਦੇਖੀ, ਲੈਣਾ ਵੀ ਕੀ ਹੈ। ਇੰਨੀ ਉਹ ਕਮਾਈ ਨਹੀਂ ਕਰਦੇ ਜਿੰਨੇ ਉਹਨਾਂ ਨੇ ਫੈਸ਼ਨ ਕਰ ਕਰਕੇ ਕੱਪੜੇ ਲੱਤੇ-ਲਿੱਤੇ। ਤੇ ਇੰਨੀ ਬਰਬਾਦੀ ਖਾਣ-ਪੀਣ ਚ ਤੇ ਮਤਲਬ ਘਰ ਬਾਰ ਕਦੇ ਤੁਸੀਂ ਦੇਖਣਾ ਜਿੱਥੇ ਪੈਸਾ ਲਗਾਣਾ ੳਥੇ ਸਾਨੂੰ ਨੀ ਫਾਲਤੂ ਕੱਪੜੇ ਖਰੀਦਦੇ ਲੀਤੇ ਤੇ ਲੋਕੀ ਅੱਜ ਕੱਲ ਜੋੜਦੇ ਵੀ ਨੀ ਸੀ ਪਾਲਤੂ ਖਰਚਾ ਇੰਨਾ ਬੜਾ ਫਾਲਤੂ ਖਰਚਾ ਸੀ ਨਵਾਂ
ਕੱਪੜੇ ਹੀ ਕੱਪੜੇ ਰਹਿ ਗਏ ਐ ਭੈਣਜੀ ਅੱਜ ਕੱਲ੍ਹ
ਅੱਜ ਕੱਲ ਚੱਲਦਾ ਪਿਆ ਹਾਂ ਬੈਂਕ ਦੇ ਤਾਂ ਲੋਕਾਂ ਕੋਲ ਉਧਾਰ ਮੰਗਣੇ ਲੇਕਿਨ ਕੱਪੜੇ ਟਿੱਪ- ਟੋਪ ਦੇ ਕੱਪੜੇ ਪਾਣੇ ਇਨ੍ਹਾਂ ਨੇ
ਓ ਕਹਿੰਦੇ ਆ ਨਾ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਬਦਲਦਾ ਤੇ ਇਹ ਵੀ ਸਾਰਾ ਭੇੜ- ਚਾਲ ਦੇ ਪਿੱਛੇ ਭੱਜੀ ਜਾਂਦੇ ਨੇ
ਹਾਂਜੀ ਸਹੀ ਗੱਲ ਹੈ ਅਪਨਾ ਘਰ ਦੇਖੀ ਦਾ ਹੁੰਦਾ ਪਹਿਲੇ
ਹਾਂਜੀ ਉਹ ਤੇ ਹੈ ਸਾਡੇ ਮਾਂ ਪਿਓ ਨੇ ਸਾਨੂੰ ਇੱਕੋ ਗੱਲ ਦੱਸੀ ਹੈ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਜੇਕਰ ਤੁਹਾਡੇ ਕੋਲ ਹੈ ਪੈਸੇ ਹੈ ਤੇ ਤੁਸੀਂ ਲੈਲੋ ਅਗਰ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਤੁਸੀਂ ਇਹ ਕਦੇ ਨਾ ਕਰਨਾ ਕਿ ਕਿਸੇ ਕੋਲ ਉਧਾਰ ਲੈ ਕੇ ਕਿ ਤੁਸੀਂ ਉਹ ਚੀਜ਼ ਖਰੀਦੋ ਤੇ ਤੁਸੀਂ ਸਭ ਤੋਂ ਵੱਡੇ ਪਾਗਲ ਹੋਵੋਗੇ ਅਗਰ ਤੁਸੀਂ ਇੱਦਾਂ ਦਾ ਕੁਛ ਕਰੋਗੇ ਤੇ
ਜੀ ਓ ਤੇ ਹੈ
ਇਵਨ ਕਿ ਮੈਂ ਅਜੇ ਚਾਰ ਪੰਜ ਦਿਨ ਪਹਿਲੇ ਭਾਂਡੇ ਲੈਣ ਗਿਆ ਸੀ ਭਾਂਡਿਆਂ ਦਾ ਰੇਟ ਵੀ ਇੰਨਾ ਮਹਿੰਗਾ ਹੋ ਗਿਆ ਤੁਸੀਂ ਮੰਨੋਗੇ ਨੀ ਜੇੜੇ ਤਾਂਬੇ ਦੇ ਪਿੱਤਲ ਦੇ ਭਾਂਡੇ ਉਹ ਵੀ ਕਿੰਨਾ ਮਹਿੰਗੇ ਹੋ ਗਏ ਹੈ ਹਾਂਜੀ- ਹਾਂਜੀ ਕਾਸ਼ਤੀ ਸੀ ਨਿਰਜਲਾ ਕਾਸ਼ਤੀ ਤੇ ਉਦੋਂ ਅਸੀਂ ਲੈਣ ਜਾਣਾ ਸੀ ਡੋਲ ਤੇ ਅਸੀਂ ਐਵੇਂ ਚਲੇ ਗਏ ਤੇ ਅਸੀਂ ਇਸਲੇ ਦੇਖਿਆ ਤੇ ਮਤਲਬ ਪਿੱਤਲ ਤੇ ਚੰਦ ਅਹ ਪਿੱਤਲ ਦੇ ਉਹਦੇ ਭਾ ਪੁੱਛਿਆ ਸੀ ਤੇ ਇੰਨਾ ਮਹਿੰਗਾ ਅਸੀਂ ਬੋਲਿਆਂ ਕਿਉਂਕਿ ਲੇਕਿਨ ਤੁਹਾਨੂੰ ਪਿਤ ਤਲ ਤਾਂਬੇ ਦਾ ਕਰੇਜ਼ ਫਿਰ ਵਾਪਿਸ ਆ ਰਿਹਾ ਜਿਸ ਤਰ੍ਹਾਂ ਪਹਿਲੇ ਜਮਾਨੇ ਚ ਹੁੰਦਾ ਸੀ ਨਾ ਅੱਜ ਕੱਲ੍ਹ ਦੇ ਲੋਕੀ ਫਿਰ ਤੂ ਮਤਲਬ ਪਿੱਤਲ ਦੇ ਤੇ ਉਹਦੇ ਬਰਤਨ ਯੂਜ ਕਰ ਲੋਹੇ ਦੇ ਬਰਤਨ ਵੀ ਈਵਨ ਕਿ ਆ ਗਏ ਆ ਰਹੇ ਨੇ
ਪਹਾੜਾਂ ਵਾਲੇ ਇਲਾਕੇ ਚ ਆਟਾ ਗੁੰਨ੍ਹ ਆਸਤੇ ਸਟੀਲ ਦੀ ਥਾਲੀਆਂ ਪਰਾਤਾਂ ਨੀ ਇਸਤੇਮਾਲ ਕਰਦੇ ਉਹਨਾਂ ਦੇ ਘਰ ਨਾ ਪਿੱਤਲ ਦੇ ਤੇ ਭਾਂਡੇ
ਉਨਾਂ ਕੋਲ ਪਿਤ ਪਿੱਤਲ ਦੀ ਤਰਾਮਬੀ
ਪਿਆ ਜੀ ਹਾਂਜੀ ਇਹ ਜੇਹੜਾ ਪਾਣੀ ਪੀਣ ਵਾਲਾ ਜੱਗ ਹੁੰਦਾ ਪਿੱਤਲ ਦੇ ਅਗਲੇ ਰੱਖਦੇ ਆ
ਹੂੰ ਈਵਨ ਕਿ ਸਾਡੀ ਮੰਮੀ ਜਦੋਂ ਆਈ ਸੀ ਮੰਮੀ ਨੂੰ ਵੀ ਮੰਮੀ ਦੇ ਪੇਕਿਆਂ ਨੇ ਮਤਲਬ ਉਹੀਓ ਪਿੱਤਲ ਦੇ ਭਾਂਡੇ ਦਿੱਤੇ ਸੀ ਤੇ ਮੰਮੀ ਕਹਿੰਦੀ ਅਸੀਂ ਯੂਜ ਨਹੀਂ ਕਰਦੇ ਤੇ ਮੇਰੀ ਮੰਮੀ ਨੇ ਵੇਚ ਦਿੱਤੇ ਸੀ ਭਾਂਡੇ ਤੇ ਅੱਜ ਉਹ ਤੁਹਾਨੂੰ ਉਹਨਾਂ ਦੀ ਮਤਲਬ ਪਤਾ ਚੱਲ ਜ ਮੰਮੀ ਨੇ ਵੇਚ ਦਿੱਤੇ ਮੰਮੀ ਕਹਿੰਦੀ ਇਹ ਇਸਤੇਮਾਲ ਤੇ ਹੋ ਨਹੀਂ ਰਹੇ ਅਤੇ ਵੇਚ ਹੀ ਦਿੰਦੇ ਆ
ਤੇ ਆਪਣੀ ਕੁੜੀ ਵਾਸਤੇ ਰੱਖ ਲੈਂਦੀ ਵੇੇਚੇ ਕਿਉਂ
ਪਤਾ ਨੀ ਮੰਮੀ ਨੂੰ ਲੱਗਿਆ ਕਿ ਅਹ ਹਾਂਜੀ ਮੇਰੀ ਭੈਣ -ਭੈਣ ਹੈ ਇੱਕ ਮੇਰੀ ਛੋਟੀ
ਅੱਛਾ ਤੇ ਓਦੇ ਵਾਸਤੇ ਰੱਖ ਲੈਂਦੇ ਕਦੀ ਤਾਂ ਕੰਮ ਆਈ ਜਾਂਦੇ ਵੇਚ ਕੇ ਕੀ ਮਿਲਣਾ। ਨਾਲੇ ਇੱਕ ਹੁੰਦੇ ਨਿਸ਼ਾਨੀਆਂ ਹੁੰਦੀਆਂ ਵੇਚਣਾ ਨੀ ਚਾਈਦਾ।
ਹਾਂਜੀ, ਉਸ ਟੈਮ ਤੇ ਮੰਮੀ ਓਨਾਂ ਨੇ ਸੋਚਿਆ ਨੀ ਮੰਮੀ ਨੇ ਵੇਚ ਦਿੱਤਾ ਅਸੀਂ ਓਈ ਕੈਂਨੇ ਆਂ ਮੰਮੀ ਜੀ ਤੁਆਨੂੰ ਵੇਚਣਾ ਨੀ ਚਾਈਦਾ ਸੀ ਤੁਆਨੂੰ ਰੱਖ ਲੈਣ
ਟ ਬੰਦ ਹੋਜੇ ਮੈਂ ਨਾ ਰੋਟੀ ਬਣਾਣੀ ਐ ਇੰਡਕਸ਼ਨ ਤੇ ਹੁਣ ਲਾਈਟ ਆਈ ਆ ਮੈਂ ਤੁਆਨੂੰ ਦੋ ਮਿੰਟ ਤਕ
ਕਰਦੀ ਆ ਤੇਰਾ ਫੋਨ ਦਸ ਮਿੰਟ ਤੱਕ ਕਰਦੀ ਆਂ, ਹਾਂਜੀ ਠੀਕ ਐ, ਸ ਸਰੀ ਕਾਲ। ਠੀਕ ਐ